ਹਾਂਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ -ਹਾਂਜੀ
ਹਾਂਜੀ ਹੋਰ ਆਪ ਦੀ ਵਾਈਫ ਕੈਸੀ ਹੈ।
ਨਹੀਂ ਨਹੀਂ ਮੇਰੀ ਵਾਈਫ ਫਿਲਹਾਲ ਤਾਂ ਨਹੀਂ ਹੈ।
ਅੱਛਾ ਕੋਈ ਨੀ ਖਿੜ ਪਿੜਤ ਤੇ ਹੋਏਗੀ।
ਮੈਂ ਹਾਂਜੀ ਮੇਰੀ ਅੰਗੇਜਮੈਂਟ ਹੋਈ ਹੋਈ ਹੈ।
ਹਾਂ ਤੇ ਬਸ ਹੈ। ਤੇ
ਹਾਂ- ਹਾਂ ਉਹ ਤਾਂ ਹੈਗੀ ਹੈ। ਬਟ ਦੇਖੋ ਲੱਗਣਗੇ ਟਾਈਮ ਵਿਆਹ ਨੂੰ
ਅੱਛਾ- ਕੋਈ ਨਾ ਵਿਆਹ ਲਈ ਹੀ ਆਵਾਂਗੇ ਫਿਰ
ਕੋਈ ਨਾ ਕੋਈ ਨਾ
ਹਾਂ ਮੰਮੀ ਨੂੰ ਕਹਿ ਦਿਓ ਬਰਾਤੀ ਵੱਧ ਗਏ ਹੋਰ
ਅੱਛਾ -ਅੱਛਾ ਨਹੀਂ ਕੋਈ ਨਾ ਕੋਈ ਨਾ ਹਾਂ-
ਹਾਂ ਭਾਵੇਂ ਮੰਮੀ ਕਹਿਣ ਪਤਾ ਨੀ ਕਿਹੜੇ ਬੰਦੇ ਸਦ ਕੇ ਲਿਆਇਆ।
ਨਾ ਨਾ ਏਦਾਂ ਕੋਈ ਨੀ ਆ ਬਟ ਤੁਸੀਂ ਏਦਾਂ ਕਿਉਂ ਗੱਲ ਕਰ ਰਹੇ ਹੋ ਤੁਸੀਂ ਮੈਨੂੰ ਜਾਣਦੇ ਹੋ ਕੀ ਤੁਸੀਂ ਏਦਾਂ ਗੱਲ ਕਰ ਰਹੇ ਹੋ ਜਿੱਦਾਂ ਮੈਨੂੰ ਲੱਗ ਰਿਹਾ ਤੁਸੀਂ ਮੈਨੂੰ ਜਾਣਦੇ ਹੋ।
ਕੋਈ ਨਹੀ ਦੇਖੋ ਅਗਰ ਮੇਰੀ ਏਜ ਤੋਂ ਛੋਟੇ ਹੋ ਤੇ ਮੇਰੇ ਬੱਚਿਆਂ ਦੀ ਉਮਰ ਦੇ ਹੋ ਤੇ ਮੇਰੇ ਬੇਟੇ ਸਮਾਨ ਹੋ ਅਗਰ ਵੱਡੇ ਹੋ ਗਏ ਤਾਂ ਭਰਾਵਾਂ ਦੇ ਸਮਾਨ ਹੋ ਗਏ
ਹ ਹਾਂ ਉਹ ਤਾਂ ਹੈਗਾ ਹੈ। ਤਾਂ ਮੈਂ ਛੋਟਾ ਬੇ ਬੱਚਿਆਂ ਦੀ ਏਜ ਦਾ ਹੀ ਹਾਂ
ਬਸ ਤੇ ਫੇਰ।
ਹਮ ਏਦਾਂ ਕਹਿ ਰਹੇ ਹੋ ਨਾ ਤੁਸੀਂ ਤਾਂ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਤੁਸੀਂ ਕਿਤੇ ਮੈਨੂੰ ਜਾਣਦੇ ਨਾ ਹੋ ਬਟ ਮੈਂ ਤੁਹਾਨੂੰ ਪਹਿਲੀ ਵਾਰ ਵੇਖਿਆ ਏ ਤੇ ਮੈਂ ਤਾਂ ਜਾਣਦਾ ਨੀ ਤੁਹਾਨੂੰ।
ਮੈਂ ਵੀ ਨਹੀਂ ਜਾਣਦੀ ਮਹਾਰਾਜ ਅਗਰ ਸਾਨੂੰ ਕਿਸੇ ਨਾਲ ਕੰਟੈਕਟ ਕਰਾਂਦਾ ਨਾ ਤਾਂ ਜ਼ਰੂਰ ਪਿਛਲੇ ਜਨਮ ਦਾ ਕੋਈ ਰਿਸ਼ਤਾ ਹੁੰਦਾ।
ਨਹੀਂ ਹਾਂ ਉਹ ਤਾਂ ਕਹਿ ਸਕਦੇ ਹਾਂ ਅਸੀ ਬਟ ਤੁਹਾਡੀ ਤੁਸੀ ਗੱਲ ਏਦਾਂ ਕੀਤੀ ਤੀ ਨਾ ਤਾਂ ਕਰਕੇ ਮੈਨੂੰ ਏਦਾਂ ਥੋੜ੍ਹਾ ਡਾਊਟ ਹੋ ਗਿਆ ਸ਼ਾਇਦ ਮੈਂ ਕਿਆ ਪਤਾ ਤੁਸੀਂ ਮੈਨੂੰ ਜਾਣਦੇ ਹੋ ਮੈਨੂੰ ਨਾ ਪਤਾ ਹੋਵੇ।
ਕੋਈ ਗੱਲ ਨੀ ਨਹੀਂ ਜਾਣਦੇ ਤੇ ਹੁਣ ਜਾਣ ਲਾਂਗੇ।
ਨਾ ਨਾ ਐਸੀ ਕੋਈ ਗੱਲ ਨੀ ਤੇ ਹੋਰ ਸੁਣਾਓ।
ਵਧੀਆ ਤੁਹਾਨੂੰ ਪਤਾ ਆਪਣਾ ਸੁਭਾਅ ਤੇ ਏਦਾਂ ਹੀ ਹੈ। ਬਸ
ਅੱਛਾ ਅੱਛਾ। ਮੈਂ ਤਾਂ ਆਪਣੇ ਆਪ ਵਿਚ ਮਸਤ ਤ ਰਹਿੰਦਾ ਮੈਂ ਜ਼ਿਆਦਾ ਮਤਲਬ ਕਿ ਕਿਸੇ ਨਾਲ ਖੁੱਲਦਾ ਨਹੀਂ ਐਨਾ। ਜਲਦੀ ਮੈਂ ਕਿਸੇ ਬੋਲਦਾ ਨੀ ਮੈਂ ਕਿਸੇ ਨਾਲ।
ਇਸ ਤਰ੍ਹਾਂ ਗੱਲ ਕਿਉਂ ਕਰ ਰਹੀ ਹਾਂ ਤੁਹਾਡੇ ਬੋਲਣ ਦਾ ਲਹਿਜਾ ਜਾ ਔਰ ਤੁਹਾਡੇ ਜੋ ਮਤਲਬ ਆਵਾਜ਼ ਤੋਂ ਹੀ ਲੱਗ ਰਿਹਾ ਕਿ ਮਤਲਬ ਜ਼ਿਆਦਾ ਬਾਹਰ ਕਿਸੇ ਨਾਲ ਅਟੈਚਮੈਂਟ ਨਹੀਂ ਹੈ।
ਹਾਂ ਮੈਂ ਆਪਣੇ ਆਪ ਚ ਮਸਤ ਰਹਿੰਦਾ ਆਪਣੇ ਕੰਮ ਚ ਮਸਤ ਰਹਿੰਦਾ ਤੇ ਮੈਂ ਜ਼ਿਆਦਾ ਨੀ
ਤੁਹਾਡੀ ਟੂ ਕਾਪੀ ਏ ਨਾ ਮੇਰਾ ਭਤੀਜਾ ਹੈਗਾ। ਤੁਹਾਡੀ ਆਵਾਜ਼ ਉਹ ਵੀ ਬਿਲਕੁਲ ਐਂਜ ਜੀ ਬੋਲਦਾ ਐ ਭੂਆ ਜੀ ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ।
ਉਹੀ ਥੋੜ੍ਹਾ ਲਹਿਜਾ ਮੈਨੂੰ ਲੱਗਿਆ ਕਿ ਸ਼ਾਇਦ ਉਹੀ ਬੋਲ ਰਿਹਾ ਜਿਸ ਕਰਕੇ ਮੈਂ ਇਕਦਮ ਇੰਨਾ ਉਹ ਹੋ ਗਈ ਕਿ ਆਂ ਵੀ ਸ਼ਾਇਦ ਸੋੌਰਵ ਹੀ ਬੋਲ ਰਿਹਾ ਸਾਡਾ।
ਅੱਛਾ।
ਉਹ ਵੀ ਇੰਝੀ ਬੋਲਦਾ ਸਾਡਾ ਸ ਸੋਰਵ ਵੀ ਉਹ ਵੀ ਵਿਚਾਰਾ ਬਸ ਆਪਣੇ ਆਪ ਚ ਹੀ ਮਸਤ ਰਹਿੰਦਾ ਉਹਨੂੰ ਕਿਸੇ ਦੁਨੀਆਂਦਾਰੀਂ ਨਾਲ ਕੋਈ ਮਤਲਬ ਨਹੀਂ ਹੁੰਦਾ
ਹਾਂ ਠੀਕ ਹੈ ਆਪਣੇ ਆਪ ਵੀ ਮਸਤ ਰਹੀਦਾ ਹੈ
ਹਮ ਲੇਕਿਨ ਮਸਤ ਰਹਿੰਦਾ ਲੇਕਿਨ ਬਹੁਤ ਅੱਛਾ ਕਾਮਯਾਬ ਹੋ ਗਿਆ ਜਿਸ ਹਿਸਾਬ ਨਾਲ ਉਹ ਚੁੱਪ ਰਹਿੰਦਾ ਸੀ
ਅੱਛਾ ਅੱਛਾ
ਹਾਂਜੀ ਚੰਡੀਗੜ੍ਹ ਦੇ ਵਿੱਚ ਸੀਏਦੇ ਕੋਲ ਲੱਗਾ ਦਾ ਉਹ
ਅੱਛਾ-ਅੱਛਾ-ਅੱਛਾ ਕੋਈ ਨਾ ਮਿਹਨਤ ਕੀਤੀ ਬੰਦੇ ਨੂੰ।
ਮਿਹਨਤ ਕੀਤੀ ਉਸ ਕ ਉਹ ਕਹਿੰਦੇ ਨਾ ਛੁਪਾ ਰੁਸਤੋਮ ਉਹੀ ਛੁਪਾ ਰੁਸਤਮ ਨਿਕਲਿਆ ਓ। ਹਾਂਜੀ।
ਤੁਹਾਡੀ ਏਜ ਦੇ ਹਿਸਾਬ ਨਾਲ ਤੁਸੀਂ ਮੈਨੂੰ ਬਹੁਤ ਐਕਟਿਵ ਲੱਗ ਰਹੇ ਹੋ। ਸਹੀ ਗੱਲ ਅੱ ਇਨੀ ਏਜ ਵਿੱਚ ਕੋਈ ਬੰਦਾ ਮਸਤ ਹੀ ਰਹਿੰਦੇ, ਪੇਰੈਂਟਸ ਫਿਲਹਾਲ ਤੇ, ਮੇਰੇ ਪੇਰੈਂਟਸਮਸਤ ਰਹਿੰਦੇ ਨੇ ਉਹ। ਜ਼ਦਾ। ਮਤਲਬ ਕਿ ਨਹੀਂ ਹੁੰਦੇ ਮਤਲਬ ਕਿ
ਨਹੀਂ ਅਸੀ ਤੇ ਆਪਣੇ ਬੱਚਿਆਂ ਨਾਲ ਵੀ ਹਸੀ ਮਜ਼ਾਕ ਕਰਦੀ ਰਹਿੰਨੀ, ਮੇਰੇ ਬੱਚੇ ਕਈ ਵਾਰੀ ਚਿੱਥੇ ਫਰ ਦਿੰਦੇ ਮੰਮੀ ਤੂੰ ਕੀ ਕਰਦੀ ਰਹਿੰਦੀ ਆ ਤ
ਹਮ ਤੇ ਉਹੀ ਤਾਂ ਹੀ ਮੈਂ ਕਿਹਾ ਤੁ ਸੀ ਐਕਟਿਵ ਹੋ ਇੱਦਾ ਤੇ।
ਆਹ ਦੇਖੋ ਬੱਚਿਆਂ ਨਾਲ ਫਰੈਂਡ ਵਾਕਣ, ਮੇਰੇ ਬੱਚੇ ਮੈਂ ਆਪਣੇ ਬੱਚੇ ਨੂੰ ਬਾਹਰ ਫਰੈਂਡ ਨੀ ਬਨਾਣ ਦਿੱਤੇ।
ਅੱਛਾ-ਅੱਛਾ।
ਮੇਰੇ ਬੱਚਿਆਂ ਦੇ ਬਾਹਰ ਫਰੈਂਡ ਨਹੀਂ ਹੈ, ਅਸੀਂ ਉਹਨਾਂ ਦੇ ਫਰੈਂਡ ਹੈਗੇ ਆ।
ਅੱਛਾ-ਅੱਛਾ।
ਹਾਂ ਬਸ ਕੰਮ ਤੋਂ ਆਂਦਾ ਕਰ ਰਹਿੰਦਾ। ਛੋਟਾ ਵੀ ਕਾਰ ਹੀ ਰੇਂਦਾ ਲ, ਬਸ ਕਾਰ ਨਾਲ ਕਾਰ ਕੰਮ ਤੇ, ਕੰਮ ਤੋਂ ਕਰੋ। ਬਸ ਬਾਹਰ ਕਿਧਰੇ ਕੋਈ ਫਰੈਂਡ ਨਹੀਂ ਕੁਛ ਨਹੀਂ।
ਹ ਠੀਕ ਆ ਵਧੀਆ ਐ। ਹੁੰ। ਹੋਰ?
ਹੋਰ ਵਧੀਆ ਤੁਸੀਂ ਸੁਣਾਓ, ਹੁਣ ਚਾਹ ਦਾ ਟਾਈਮ ਹੋਣ ਵਾਲਾ ਹੈ।
ਨਹੀਂ ਚਾ ਪੀਂਦਾ ਦਾ ਨਹੀਂ ਹੁੰਦਾ।
ਅੱਛਾ। ਕੋਈ ਜੋਬ ਵਗੈਰਾ ਕਰਦੇ ਹੋ?
ਹਾਂ ਮੈਂ ਜੋਬ ਕਰਦਾ ਹਾਂ।
ਕਿਥੇ?
ਮੈਂ ਇੱਥੇ ਹੀ ਕਰਦਾ ਪੰਜਾਬ ਵਿੱਚ ਹੀ ਜੋਬ ਕਰਦਾ ਮ ਵੀ।
ਅੱਛਾ।
ਹਮ ਹਾਂ ਚੰਡੀਗੜ੍ਹ? ਦੇ ਲਾਗੇ ਹੀ ਹ। ਚੰਡੀਗੜ੍ਹ ਹੀ ਸਮਝ ਲਓ ਹਾਂਜੀ।
ਡੇਰਾ ਵਸ
ਨਹੀਂ ਨਹੀਂ ਨਹੀਂ ਮੈਨੂੰ ਦਾ ਮੋਹਾਲੀ ਸਾਈਡ ਪੈ ਜਾਂਦਾ ਹੈ।
ਅੱਛਾ ਹੋਸਪਿਟਲ ਹੈ ਕੋਈ
ਨਹੀਂ ਨਹੀਂ ਵੈਸੇ ਕੰਪਨੀ ਵਿੱਚ
ਅੱਛਾ ਅੱਛਾ ਕਿਉਂਕਿ ਮੇਰਾ ਇੱਕ ਭਤੀਜਾ ਹੋਸਪਿਟਲ 'ਚ ਵੀ ਲੱਗਾ ਹੈ ਨਾ
ਹਾਂ ਲੱਗੇ ਹੋਣੇ ਬਟ ਮੈਂ ਤੇ ਫਿਲਹਾਲ ਜਾਂਦਾ ਨੀ ਕਿਸੇ ਨੂੰ ਤੇ ਕਿਉਂਕਿ ਮੇਰਾ ਫਰੈਂਡ ਮੇਰਾ ਫਰੈਂਡ ਸਰਕਲ ਵੀ ਕਾਫੀ ਵੱਡਾ ਹੈ ਬ ਇਤਨਾ ਵੀ ਨੀ ਹੈ ਮਤਲਬ ਠੀਕ ਹੈ। ਜਿੰਨਾ ਫਰੈਂਡ ਸਰਕਲ ਨਾਲ ਬੰਦਾ ਨਿਭਾ ਸਕੇ ਉਹਨਾ
ਠੀਕ ਹੈ ਉਹ ਤਾਂ ਨਾਲ ਹੀ ਰੱਖਣਾ ਚਾਹੀਦਾ।
ਨਾਲ ਟਾਈਮ ਨਹੀਂ ਮਿਲਦਾ ਆਪਣੇ ਕੰਮ ਚ ਬਿਜੀ ਰਹੀ ਤਾਂ ਫਿਰਨ ਈਨਾ ਸੋਸ਼ਲ ਵਰਕ ਨਹੀਂ ਬੰਦਾ ਕਰ ਸਕਦਾ ਤੇ ਠੀਕ ਆ ਚੱਲ ਰਹੀ ਹੈ ਜ਼ਿੰਦਗੀ
ਹਾਂ ਸਹੀ ਹੈ ਆਪਣੇ ' ਹੀ ਮਸਤ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਅੱਜ ਕੱਲ੍ਹ ਦਾ ਸਮਾਂ ਹੈ ਮਸਤ ਮਸਤ ਰਹੋ ਛੁੱਟੀ ਖਾਓ ਪੀਓ
ਹਾਂ ਉਹ ਤਾਂ ਹੈਗਾ। ਠ ਹਾਂ ਸਭ ਵਧੀਆ ਸਭ ਵਧੀਆ
ਸੀਸਟਰ ਵਗੈਰਾ
ਉਹ ਵੀ ਠੀਕ ਹੈ।
ਛੋਟੀ ਹੈ ਵੱਡੀ ਸਿਸਟਰ
ਛੋਟੀ ਹੈ।
ਅੱਛਾ ਲੜਾਈ ਲੜੂਈ ਹੁੰਦੀ ਨਹੀਂ।
ਨਹੀਂ ਇੰਨੀ ਲੜਾਈ ਨਹੀਂ ਕਰਦੀ ਔਰ ਡਰਦੀ ਮੇਰੇ ਤੋਂ
ਅੱਛਾ ਡਣਾ ਕੇ ਰੱਖਿਆ ਤਾਂ ਸਾਡੇ ਤੇ ਭੈਣ ਆ ਨਾਲ ਬੜਾ ਲੜਦੇ ਨੇ
ਨਹੀਂ ਕਿਉਂਕਿ ਮੈਂ ਤੇ ਉਹ ਹਾਂ ਉਹ ਕਿਹੜਾ ਘੱਟ ਕਰਦੀ ਲੜਨ ਤੇ ਬਟ ਮੈਂ ਕ ਅਦਰ ਲਿਮਿਟ ਹੁੰਦੀ ਹੈ ਹਰ ਚੀਜ਼ ਤੇ ਮੈਂ ਜ਼ਿਆਦਾ ਨੀ ਮੈ ਜ਼ਿਆਦਾ ਉਹ ਚੀਜ਼ ਚੰਗੀ ਨਹੀਂ ਲਗਦੀ ਲੱਗਦੀ ਠੀਕ ਹੈ। ਨਾ ਚਲੋ ਹਸੀ ਮਜ਼ਾਕ ਹੁੰਦੀ ਹੈ ਠੀਕ ਹੈ। ਬਟ ਹਰ ਚੀਜ਼ ਦੀ ਲਿਮਿਟ ਹੁੰਦੀ ਹੈ। ਤੇ ਜ਼ਿਆਦਾ ਮਹਿ ਕਿਹਾ ਜ ਹੈ ਨੀ ਜ਼ਿਆਦਾ ਕਲੋਜ ਵੀ ਚੰਗਾ ਨਹੀਂ ਲੱਗਦਾ ਕਿ
ਹਾਂ ਆ ਤੇ ਹੈ
ਬੰਦਾ ਆਪਣੀ ਰਿਸਪੈਕਟ ਆਪ ਖੋਂਦਾ ਫਿਰ ਤੇ ਆਪਣੇ ਕੰਮ ਨਾ ਕੰਮ ਰੱਖੋ ਆਪਣਾ ਸਟੱਡੀ ਦਾ ਦੇਖੋ ਆਪਣੀ ਲਾਈਫ ਉਸਦੇ ਬਾਰੇ ਆਪਣਾ ਫਿਊਚਰ ਦੇਖੋ ਤੇ ਫਿਰ ਜੋ ਮਰਜੀੀ ਕਰੂ ਹਮ ਤੇ ਹਂ ਕੀ ਹੈ ਇਹ ਚੱਕ ਤਾਂ ਕਰਕੇ ਉਹ ਜ ਮੈਂ ਘਰ ਆਉਂਦਾ ਤੇ ਬਹੁਤ ਏਦਾਂ ਸੀਰੀਅਸ ਹੋ ਕੇ ਰਹਿੰਦੀ ਹੈ ਕਿ ਹਾਂ ਉਹਨੂੰ ਪਤਾ ਇੰਨੇ ਟੋਕਣਾ ਹੀ ਟੋਕਣਾ ਹੈ ਮੈਨੂੰ ਕਿ ਇਹ ਕਰਦੀ ਹੈ ਤੂੰ ਉਹ ਕਰਦੀ ਹੈ ਤੂੰ ਪੜ੍ਹਦੀਨੀ ਤੂੰ ਇਹ ਕਰਰ ਕੰਨੀ ਐੱਲ ਤ ਕੰਪਲੀਟ ਕੀਤਾ ਕੀਤਾ
ਨਹੀਂ ਸਹੀ ਹੈ ਅੱਛੀ ਗੱਲ ਹੈ ਬੱਚੇ ਨੂੰ ਥੋੜ੍ਹਾ ਬਹੁਤ ਵੱਡੇ ਭਰਾ ਤੋਂ ਸਾਡਾ ਡਰਦਾ ਵੱਡੇ ਭਰਾ ਕਲੋ ਥੜ੍ਹ ਬਹੁਤ ਹੋਣਾ ਚਹੀਦਾ ਵੱੇ ਭਰਾ ਦਾ ਪਤਾ ਲੱਗਣਾ ਚਾਹੀਦਾ ਵੀ ਭਰਾ ਹੈ ਵੱਡਾ ਕੋਈ
ਹਾਂ ਹੁਛ ਨਾ
ਹਾਂਜੀ ਹੋਣਾ ਚਾਹੀਦਾ
ਠੀਕ ਹੈ ਪਤਾ ਨੀ ਜੋ ਬਣਾਉਣਗੇ ਤਾਂ ਖਾਲੀ ਆ ਆ
ਅੱਛਾ ਮਤਲਬ ਨਖਰੇ ਨੀ ਕਰਦੇ ਸਾਡੇ ਬੱਚੇ ਜ ਵਕਮ
ਨਹੀਂ ਜੇ ਚੀਜ਼ ਅੱਛੀ ਨਾ ਲੱਗੇ ਮੈਨੂੰ ਖਾਣ ਦੀ ਤੇ ਫਿਰ ਮੈਂ ਕੁਛ ਹੋਰ ਖਾ ਲੈਂਦਾ ਮੈਂ ਚਲੋ ਠੀਕ ਹੈ ਮ ਮੋਰਨਿੰਗ ਦੇਖ ਲਵਾਂਗਾ ਕੁਛ ਨਾ ਕੁਛ
ਹਮ ਠੀਕ ਹੈ ਸਹੀ ਹੈ
ਸ਼ਾਮ ਨੂੰ ਵੈਸੇ ਹੀ ਬਾਹਰ ਬਰ ਜਾਈਦਾ ਤੇ ਕਿਤੇ ਕਾਲ ਕਰਕੇ ਪੁੱਛ ਲਈ ਦਸੀ ਕੀ ਬਣਾਇਆ ਤੇ ਫਿਰ ਨਹੀਂ ਮੰਮਾ ਧਿਆਨ ਰੱਖਦੇ ਨੇ ਕਿ ਹਾਂ ਇਹ ਚੀਜ਼ ਖਾਂਦਾ ਇਹ ਚੀਜ਼ ਖਾਂਦਾ ਹੀ ਨਹੀਂ ਖਾਂਦਾ ਫਿਰਰ ਇਹ ਚੀਜ਼ ਐਕਸਟ੍ਰਾ ਬਣਾ ਕੇ ਰੱਖ ਲੈਂਦੇ ਨੇ ਕਿ ਆ ਇਹ ਨਾ
ਹਾਂ ਮਾਵਾਂ ਨੂੰ ਬਹੁਤ ਧਿਆਨ ਰੱਖਦੇ ਨੇ ਅੱਛਾ ਹੈ ਬਈਆ ਬਹੁਤ ਕਿਸਮਤ ਵਾਲੇ ਨੇ ਉਹ ਜਿਹਨਾਂ ਕੋਲ ਮਾਵਾਂ ਹੁੰਦੀਆਂ ਨੇ
ਨਹੀਂ ਉਹ ਤਾਂ ਹੈਗਾ
ਕਿਉੰਕਿ ਮਾਂ ਇੱਕ ਹਰ ਚੀਜ਼ ਤੁਹਾਨੂੰ ਕਰਕੇ ਦੇ ਸਕਦੀ ਹੈ
ਹਾਂ ਉਹ ਵੀ ਹੈਗੀ ਆ ਬਟ ਚਲੋ ਸੋਹਣੀਆਂ ਗੱਲਾਂ ਏਦਾਂ ਮੈਨੂੰ ਚੰਗੀਆਂ ਨੀ ਲੱਗਦੀਆਂ ਦੀ ਗੱਲਾਂ
ਹਾਂਜੀ
ਸੁਣੀਆਂ ਮੈਂ ਬਹੁਤ ਨੇ ਜੀ ਗੱਲਾਂ ਪਰ ਮੈਨੂੰ ਚੰਗੀਆਂ ਨਹੀਂ ਲੱਗਦੀਆਂ
ਜ਼ਰੂਰ ਕਰਨੀ ਚਾਹੀਦੀ ਹੈ ਉਹ ਤੇ ਮੈਨੂੰ ਲੱਗਦਾ ਕਰਦੇ ਹੋਵੋਂਗੇ ਤੁਸੀਂ ਹਾਂ ਲੱਗਦਾ ਲੇਕਿਨ ਕਿ ਨਹੀਂ ਇਹ ਸੋਚਿਆ ਕਰੋ ਕਿ ਇਹ ਰੱਬ ਰੂਪ ਹੈ ਕਿੰਨੇ ਮੈਂ ਤੇ ਆਪਣੀ ਬੇਟੀ ਤੈਨੂੰ ਇਹ ਕਹਿੰਦੀ ਕਿ ਬੇਟਾ ਸਮਝਿਆ ਕਰੋ ਰੱਬ ਰੂਪ ਹੈਗੇ ਨੇ ਤੁਸੀਂ ਗੁਰਦੁਆਰੇ ਨਹੀਂ ਜਾ ਸਕਦੇ ਨਾ ਜਾਓ ਕਿਸੇ ਨੂੰ ਨਹੀਂ ਕੁਝ ਕਰ ਸਕਦੇ ਨਾ ਕਰੋ ਇਹਨਾਂ ਦੇ ਸਵੇਰੇ ਉੱਠ ਕੇ ਪਹਿਲੇ ਪੈਰ ਛੂ ਸਮਝੇ ਤੁਸੀਂ ਤੁਸੀਂ ਰੱਬ ਨੂੰ ਪ੍ਰਾਪਤ ਕਰ ਲੋਗੇ
ਹਾਂ
ਕਹਿੰਦੇ ਨੇ ਜਿੱਥੇ ਕਿਸੇ ਚੀਜ਼ ਦੀ ਉਹ ਨਹੀਂ ਚਲਦੀ ਨਾ ਉੱਥੇ ਮਾਵਾਂ ਦੀਆਂ ਸੀਸਾਂ ਚੱਲ ਜਾਂਦੀਆਂ ਨੇ ਬੇਸ਼ੱਕ ਮੈਨੂੰ ਤੁਸੀਂ ਪਾਗਲ ਸਮਝਣਾ ਲੇਕਿਨ ਮੈਂ ਗੱਲ ਦੱਸ ਰਹੀ ਹਾਂ ਅਗਰ ਮੰਮੀ ਡੈਡੀ ਦੇ ਰੋਜ਼ ਪੈਰ ਛੂਨਾ ਸ਼ੁਰੂ ਕਰ ਦੋਗੇ ਨਾ ਤੁਸੀਂ ਵੇਖਣਾ ਕਿੱਥੇ ਪਹੁੰਚੋਗੇ
ਨਹੀਂ ਹਾਂ ਇਹ ਮੈਂ ਸੁਣਿਆ ਹੈ ਬਟ ਮੈਨੂੰ ਲੱਗਦਾ ਨੀ ਹੈ
ਨਹੀਂ ਇੱਕ ਵਾਰੀ ਇੱਥਾ ਚਾਲੀ ਦਿਨ ਕਰਕੇ ਦੇਖ ਲਓ
ਬਟ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਨੀ ਮੈਂ ਮੈਂ ਨੀ ਮੰਨਦਾ ਇਹਨਾਂ ਚੀਜਾਂ ਨੀ
ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਠੀਕ ਹੈ ਹਾਂ ਆਪਣੀ ਆਪਣੀ ਸੋਚ ਹੈ ਦੇਖੋ ਜੀ ਕਿਸੇ ਦੀ ਸੋਚ ਕੋਈ ਬਦਲ ਨੀ ਸਕਦਾ ਔਰ ਕੁਛ ਆਪਣੀ ਸੋਚ ਵੀ ਹੁੰਦੀ ਬੰਦੇ ਦੀ ਹੈ ਨਾ
ਹਾਂ ਮੈਂਟ ਮੈਂ ਇਸ ਚੀਜ਼ ਨੂੰ ਨੀ ਮੰਨਦਾ ਮੈਂ ਸਾਰੀ ਚੀਜ਼ ਮੰਨਦਾ ਕਿ ਤੁਸੀਂ ਆਪਣੇ ਆਪ ਚ ਰਹੋ ਰਿਸਪੈਕਟ ਕਰੋ ਦੇਟ ਸਿਟ ਜ਼ਿਆਦਾ ਕੁਛ ਜ਼ਿਆਦਾ ਐਕਸਟਰਾ ਏਦਾਂ ਲੋਕੀ ਕਹਿੰਦੇ ਨਾ ਇਹ ਮੈਨੂੰ ਲੱਗਦਾ ਏਦਾਂ ਦਿਖਾਵੇ ਚ ਆ ਜਾਂਦਾ ਬੰਦਾ ਤੇ ਉਹ ਦਿਖਾਵੇ ਤ ਦੂੰ
ਨਹੀਂ ਨਹੀਂ ਦਿਖਾਵਾ ਨਹੀਂ ਹੁੰਦਾ
ਠੀਕ ਹੈ ਪਿਆਰ ਹੈਗੇ ਤੇ ਹੈਗਾ ਠੀਕ ਹੈ ਡੇਟ ਸਿਟ ਜ਼ਿਆਦਾ ਵੀ
ਠੀਕ